ਹੈਲੋ। ਹੈਲੋ। ਹੈਲੋ। ਸਤਿ ਸ੍ਰੀ ਅਕਾਲ ਭੈਣ ਜੀ ਕੀ ਹਾਲ ਹੈ
ਸਤਿ ਸ੍ਰੀ ਅਕਾਲ ਜੀ ਮੈਂ ਠੀਕ ਹਾਂ
ਹ ਬਸ ਠੀਕ ਹੈ ਹੋਰ ਦੱਸੋ ਘਰ ਪਰਿਵਾਰ ਠੀਕ ਹੈ ਰੋਟੀ ਖਾ ਲੀਤੀ
ਹਾਂਜੀ ਹਾਂਜੀ ਸਭ ਠੀਕ ਵਧੀਆ ਬਸ ਉਹਨੇ ਖਾਧੀ ਅੱਜ ਤੇ ਰੋਟੀ ਲੇਟ ਹੋ ਗਈ ਸਬਜ਼ੀ ਬਣਾਈ ਸੀ ਤੇ ਮੈਂ ਸਿੱਖ ਸਿਮ ਕੀਤੀ ਤੇ ਧਰ ਦਿੱਤੀ ਉਹ ਥੋੜ੍ਹੀ ਜਿਹੀ ਥੱਲੇ ਲੱਗ ਗਈ ਤੇ ਫਰ ਉਹ ਵਾਸ਼ਨਾ ਜੀ ਆ ਗਈ ਫੇਿਰ ਮੈਂ ਫਿਰ ਦੁਬਾਰਾ ਫੇਿਰ ਦੂਜੀ ਸਬਜ਼ੀ ਬਣਾਈ ਹ ਤੇ ਬੜਾ ਲੰਮਾ ਕੰਮ ਹੋ ਗਿਆ ਦੁਪਹਿਰ ਦਾ ਕੰਮ ਦਾ ਰੋਟੀ ਦਾ
ਹੋਣ ਨਾ ਤਾਂ ਇਹੀ ਕੁੱਛ ਹੁੰਦਾ।
ਹਾਂ,
ਹੋਰ ਦੱਸੋ,
ਮੈਂ ਠੀਕ ਆ ਤੁਹਾਡੇ ਘਰ ਪਰਿਵਾਰ ਸਭ ਨ ਠੀਕ ਨੇ।
ਹਾਂਜੀ- ਹਾਂਜੀ ਸਭ ਵਧੀਆ ਜੀ।
ਹੂੰ।
ਅੱਛਾ ਭੈਣ ਜੀ, ਮੈਂ ਹਾਂ ਮੈਂ ਤਹਾਨੂੰ ਪੁੱਛਣਾ ਸੀ ਅੱਜ-ਕੱਲ ਨਾ ਮੈ ਬੜਾ ਦੇਖਦੀ ਹਾਂ ਬੜਾ ਸੁਣਦੀ ਹਾਂ ਸਾਊਥ ਇੰਡੀਅਨ ਫੂਡ ਬਾਰੇ। ਜਿਵੇਂ ਇਡਲੀ ਹੋ ਗਈ ਸੋ ਡੋਸਾ ਹੋ ਗਿਆ। ਸਾਂਬਰ ਹੋ ਗਿਆ। ਬੱਚੇ ਵੀ ਕਈ ਵਾਰੀ ਕਹਿੰਦੇ ਨੇ ਬੱਚੇ ਨਾ ਸਕੂਲ ਚ ਲੈ ਕੇ ਆਂਦੇ ਨੇ ਮੇਰੇ ਕਲਾਸਮੇਟਸ ਲੈ ਕੇ ਆਂਦੇ ਨੇ। ਪਰ ਮੈਨੂੰ ਬਣਾਣਾ ਨਹੀਂ ਆਂਦਾ ਮੈਂ ਕਦੀ ਬਣਾਇਆ ਨਈ ਹੈਗਾ। ਤੁਹਾਨੂੰ ਸੁਣਾਣਾ ਆਂਦਾ ਤੁਹਾਨੂੰ ਕੁਛ ਪਤਾ ਹੈ, ਹਾਂ ਕਹਿੰਦੇ ਬੱਚੇ ਸਕੂਲ ਲੈ ਕੇ ਕੀ ਆਂਦੇ ਨੇ
ਹਾਂ,
ਉਹਨੂੰ ਹੁਣ ਸਮਝ ਨੀ ਹੈਗੀ ਇਸ ਚੀਜ਼ ਦੀ ਤੇ ਤੁਹਾਨੂੰ ਪਤਾ ਸਾਊਥ ਇੰਡੀਅਨ ਫੂਡ ਬਾਰੇ ਕਿੱਦਾਂ ਬਣਦਾ ਜਾਂ ਕੀ ਕਰਦਾ ਇਹ
ਸਊਥ ਇੰਡੀਆ ਅ ਜਿਵੇੰ ਹੋ ਗਿਆ ਇਹ ਇਡਲੀਆਂ, ਇਡਲੀ ਹੋ ਗਈ। ਤੇ ਹੋਰ ਉਹ ਹਾ ਹੋ ਗਿਆ। ਤੇ ਡੋਕਲਾ ਵੀ ਹੁੰਦਾ ਹੈ, ਜਿਸ ਤਰ੍ਹਾਂ ਹਾਂਜੀ ਇਹ ਸਬਜੀ ਆਂ ਹੋ ਗਈਆਂ।
ਹਾਂ ਬੱਚੇ ਮੇਰੇ ਅੱਜ-ਕੱਲ੍ਹ ਇਹ ਮੰਗਦੇ ਨੇ, ਪਰ ਮੈਨੂੰ ਪਤਾ ਹੀ ਨੀ ਕਿੱਦਾਂ ਬਨਾਂਦੇ ਨੇ ਸਮਝ ਹੀ
ਤੇ ਸਾਂਬਰ ਬੜਾ ਵੀ ਬੈ ਤੇ ਜਿਵੇਂ ਸਾਂਬਰ ਬਣਾਦੇ ਆਂ, ਡੋਸਾ ਸੌਦਾ ਹੈ। ਇਹ ਸਭ ਚੀਜ਼ਾਂ, ਜ਼ਿਆਦਾਤਰ ਬੱਚ ਚੇ ਤਾਂ ਇਡਲੀ ਖਾਣਾ ਪਸੰਦ ਕਰਦੇ ਨੇ। ਤੇ ਹਾਂ। ਇਹ ਸੂਜੀ ਦੀ ਬਣਦੀ ਹੈ ਹਲਕੀ ਵੀ ਹੁੰਦੀ ਏ ਨਾਲੇ।
ਅੱਛਾ ਜੀ ਤੇ ਕਿੱਦਾਂ ਬਣ? ਮੈਨੂੰ ਤੁਸੀ ਥੋੜ੍ਹਾ ਜਿਹਾ ਦੱਸੋਗੇ ਸਮਝਾਓਗੇ
ਹਾਂ ਇਹ ਇਡਲੀ ਦਾ, ਤੁਸੀਂ ਪੁੱਛਦੇ
ਹਾਂਜੀ ਹਾਂਜੀ। ਇਡਲੀ ਦਾ ਪੁੱਛਦੀ ਪਈ ਮੈ
ਹਾਂ। ਅੱਛਾ ਅੱਛਾ। ਇਹ ਤੇ ਸੂਜੀ ਦੀ ਬਣਦੀ ਹੈ। ਤੇ ਤੁਸੀਂ ਜਿਵੇਂ, ਇੱਕ ਕੋਲੀ ਸੂਜੀ ਦੀ ਲੈ ਲੋ, ਤੇ ਇਹਦੇ ਵਿੱਚ ਨਾ ਅੱਧੀ ਕੌਲੀ ਦਹੀਂ ਦੀ ਲੈ ਲੋ, ਦਹੀਂ, ਲੱਸੀ- ਦਹੀਂ ਇਹ ਦੋਨਾਂ ਵਿੱਚੋਂ ਕੁੱਛ ਵੀ ਤੁਸੀਂ ਪਾ ਸਕਦੇ ਓ ਜੇ ਤੁਸੀਂ ਦਹੀਂ ਲੈਂਦੇ ਪਏ ਓ ਤੇ ਅੱਧੀ ਕੋਲੀ ਦਹੀਂ ਦੀ ਲਿੱਤੀ ਤੇ ਅੱਧਾ ਪਾਣੀ ਪਾਲੋ ਮਤਲਬ ਕਿ ਪੂਰੀ ਫੂੱਲ ਹੋ ਜਾਏਗੀ ਨਾ ਆ ਕਟੋਰੀ ਤੇ ਜੇ ਲੱਸੀ ਲੈਂਦੇ ਪਏ ਤੇ ਲੱਸੀ ਤੇ ਪ ਤਲੀ ਹੁੰਦੀ ਐ ਹਾਂਜੀ ਵਾਜ ਆਂਦੀ ਪਈ ਬੜੀ ਪਾਣੀ ਦੀ ਥੋੜੀ ਤੁਸੀਂ ਹਾਂਜੀ-ਹਾਂਜੀ ਤੇ ਆਹ ਹਾਂ ਤੇ ਬਸ ਫੇਰ ਐ
ਭੈਣ ਜੀ ਤੁਹਾਡੇ ਪਿੱਛੇ ਵੀ ਬੜੀ ਆਵਾਜ ਆਉਂਦੀ ਦੀ ਜ਼ਰਾ ਬੱਚਿਆਂ ਦੀ ਤੇ ਚੁੱਪ ਕਰਾਉਣਾ
ਮਸੂਜੀ ਵਿੱਚ ਮਿਕਸ ਕਰ ਦੋ ਤੇ ਅ ਉਹਨੂੰ ਜਿਵੇਂ ਜਿਵੇਂ ਅਸੀਂ ਕੋਲ ਪਤਲਾ ਥੋੜਾ ਠੀਕ ਹੋਵੇ ਏਡਾ ਪਤਲਾ ਨਾ ਹੋਵੇ ਕਿਉਂਕਿ ਫੇਰ ਅਸੀਂ ਸਾਂਝੀਆਂ ਚ ਪਾਵਾਂਗੇ ਤੇ ਉਹ ਫੇਰ ਜਿਲੇ ਹੋਏਗਾ ਨਾ ਸਟੀਮ ਹੋਏਗਾ। ਬਾਹਰ ਆ ਜਾਂਦਾ ਤਾਂ ਥੋੜਾ ਥਿਕ-ਥਿਕ ਰੱਖਣਾ ਥੋੜਾ ਗਾੜਾ-ਗਾੜਾ ਤੇ ਉਹਦੇ ਵਿੱਚ ਰਾਈ ਪਾਲੋ ਤੁਸੀਂ
ਅੱਛਾ ਜੀ
ਹਾਂਜੀ।
ਠੀਕ ਐ ਬਸ ਦੀ ਏਦੀ ਸੁੱਕੀ
ਹਾਂ ਰਹੀ ਵਿੱਚ ਵੀ ਪਾ ਲਓ ਹਾਂ ਤੁਸੀਂ ਇੱਕ ਚਮਚ ਓਇਲ ਦਾ ਵੀ ਪਾ ਸਕਦੇ ਓ ਤੇ ਬਸ ਇਹਨੂੰ ਤੁਸੀਂ ਇੱਕ ਘੰਟੇ ਪਾਸੇ ਰੱਖ ਦੋ ਅ ਦਹੀਂ ਵਿੱਚ ਭਿਓ ਕੇ ਸੂਜੀ ਨੂੰ ਤੇ ਇੱਕ ਘੰਟੇ ਬਾਅਦ ਤੁਸੀ ਸੀ ਸਟੀਮ ਤੇ ਰੱਖਦੋ ਸਾਂਚੇ ਆਉਂਦੇ ਨੇ ਇਡਲੀ ਦੇ ਅਹ ਬਜ਼ਾਰੋਂ ਮਿਲ ਜਾਣਗੇ ਤੁਹਾਨੂੰ ਤੇ ਬਸ ਉਹਦੇ ਵਿੱਚ ਅਹ ਤੁਸੀਂ ਬਣਾਉਣੇ ਹੈ ਨਾ। ਤੇ ਉਹਦੇ ਵਿੱਚ ਇਨੋ ਪਾਉਣਾ ਹੈ ਸਾਰੇ ਵਿੱਚ ਚ ਨੀ ਪਾਉਣਾ ਤੁਸੀ ਕਟੋਰੀ ਵਿੱਚ ਥੋੜਾ ਜਹਾ ਪਾ ਕੇ ਉਹਦੇ ਚ ਥੋੜਾ ਜਹਾ ਇਨੋ ਪਾਉਣਾ। ਅਹ ਮਤਲਬ ਕਿ ਚਮਚ ਜਿੱਦਾਂ ਚੌਥਾ ਹਿੱਸਾ ਨਹੀਂ ਹੁੰਦਾ ਇੰਨਾ ਪਾ ਤੇ ਤੁਸੀਂ ਉਹਨੂੰ ਮਿਕਸ ਕਰਕੇ ਸਾਂਚੀਆਂ ਵਿੱਚ ਤੁਸੀਂ ਤੇਲ ਲਗਾ ਲੈਣਾ। ਤੇ ਫੇਰ ਉਹ ਚਿਪਕਣ ਨੀ ਨਾ ਤੇ ਹਾਂ। ਤੇ ਫੇਰ ਬਸ ਉਹਦੇ ਵਿੱਚ ਲਗਾਈ ਜਾਓ ਓਰੇ ਚ ਪਾ ਕੇ ਜਿਵੇ ਪਾਣੀ ਉਬਲਦਾ ਹੈਗਾ ਸਾਂਚੇ ਵਿੱਚ ਰੱਖ ਦੋ ਉਤੋ ਟੱਕ ਦੋ ਤੇ ਹਾਂ। ਹਾਂ ਬੱਚੇ ਬਾਹਰ ਖੇਡਦੇ ਪਏ ਨੇ ਨਾ। ਤੇ ਬਸ ਬ ਤੇ ਧਰ ਦੇ। ਹਾਂਜੀ ਘਰ ਛੁੱਟੀਆਂ ਜੂ ਪਈਆਂ ਹੋਈਆਂ ਹੈ ਹ ਹਾਂ ਹਾਂ। ਤੇ ਬਸ ਉਹ ਫੇਰ ਤੁਸੀ ਜਿਵੇਂ ਉਹ ਸਟੀਮ ਹੋਣਗੇ ਫੇਰ ਤੁਸੀ ਉਹਦੇ ਚ ਨਾ ਅਹ ਚਾਕੂ ਜਾਂ ਚਮਚ ਲਗਾ ਕੇ ਦੇਖ ਲੈਣਾ। ਬੀ ਚਮਚ ਜੇ ਵਿੱਚ ਲਗਾਓਗੇ ਨਾ। ਸਾਫ਼ ਆ ਜਾਏਗਾ ਬਾਹਰ। ਸਮਝ ਲੋਓ ਬਈ ਹੋ ਗਈ ਹੋਈ ਹੈ। ਪੱਕ ਗਈ ਹੈ।
ਠੀਕ ਹੈ।
ਹਮ ਨਾਲ ਲੱਗਦਾ ਪਿਆ ਐ ਫੇਰ ਫੇਰ ਥੋੜੀ ਦੇਰ ਹੋਰ ਸਟੀਮ ਕਰੋ।
ਅੱਛਾ ਜੀ।
ਇਵੇਂ ਤੁਸੀਂ ਸਾਰੀਆਂ ਬਣਾਉਂਦੇ ਰ ਕੱਢ ਲੈਣਾ। ਬਣਾ ਕੇ ਹਾਂ ਹਾਂਜੀ।
ਤੇ ਭੈਣਜੀ ਸਾਂਬਰ
ਸਾਂਬਰ ਤੇ ਸਾਂਬਰ ਜਿਵੇਂ ਤੁਸੀਂ ਜਿਹੜੀ ਸਬਜ਼ੀਆਂ ਹੁੰਦੀਆਂ ਨੇ ਅਹ ਹੋ ਘੀਆ ਹੋ ਗਿਆ ਗਾਜਰ ਹੋ ਗਈ ਫਲੀਆਂ ਹੁੰਦੀਆਂ। ਬੈਂਗਨ ਜਿਹੜੀ ਜਿਹੜੀ ਤੁਹਾਨੂੰ ਵੀ ਪਸੰਦ ਨੇ ਉਹ ਪਾ ਲੋ ਬੱਚੇ ਖਾ ਲੈਂਦੇ ਨੇ ਘੀਆ ਵੀ ਪਾ ਲੈਂਦੇ ਨੇ। ਤੇ ਇਕਾਂਤ ਦੀ ਦਾਲ ਆਂਦੀ ਏ। ਮਸਹ ਸਾਂਬਰ ਦੀ ਤੇ ਉਹ ਦਾਲ ਲੇ ਆਓ ਤੇ ਦਾਲ ਦਾਲ ਦੇ ਅਹ ਦਾਲ ਭਿਉ ਕੇ ਥੋੜ੍ਹੀ ਦੇਰ ਰੱਖਦੋ ਤੁਸੀਂ ਦਸ ਪੰਦਰਾਂ ਮਿੰਟ ਸਬਜ਼ੀਆਂ ਵਗੈਰਾ ਕੱਟ ਲੋਓ ਤੇ ਸਬਜ਼ੀਆਂ ਬਸ ਫੇਰ ਸਬਜ਼ੀਆਂ ਤੇ ਦਾਲ ਸਾਰੇ ਕੁੱਕਰ ਵਿੱਚ ਪਾ ਦੋ ਤੁਸੀਂ ਤੇ ਬਸ ਉਹਨੂੰ ਸੀਟੀਆਂ ਮਰਵਾ ਲੋ ਹ ਦੋ ਤਿੰਨ ਸੀਟੀਆਂ ਆ ਜਾਣ ਬਈ ਸਬਜ਼ੀ ਦਾਲ ਦੋਨੋ ਘੁੱਲ ਜਾਣੀਆਂ ਫੇਰ ਤੁਸੀਂ ਰਾਈ ਪਾ ਕੇ ਕੜੀ ਪੱਤਾ ਪਾ ਕੇ ਤੇ ਸਾਂਬਰ ਮਸਾਲਾ ਖਿਡਾਂਦਾ ਹੈ ਇੱਕ ਉਹ ਪਾਲੋ ਤੇ ਬਸ ਨੋਰਮਲ ਤੁਸੀਂ ਪਿਆਜ ਦਾ ਟਮਾਟਰ ਦਾ ਤੜਕਾ ਲਗਾਂਦੇ ਹੋ ਉਹ ਪਾ ਦੋ ਹਾਂ ਹਾਂਜੀ ਤੇ ਬਸ ਫੇਰ ਉਹ ਦਾਲ ਦੇ ਵਿੱਚ ਵਿੱਚ ਪਾ ਦੋ ਮਿਕਸ ਕਰ ਦੋ ਤੇ ਜੇ ਤੁਸੀਂ ਜਿਵੇਂ ਖ ਜ਼ਿਆਦਾ ਖੱਟਾ ਪਸੰਦ ਕਰਦੇ ਹੋ ਤੇ ਵੀ ਤੁਸੀਂ ਇਮਲੀ ਵੀ ਪਾ ਸਕਦੇ ਹੋ ਜਿੰਨ ਘੱਟ ਭਰਦੇ ਹੋ ਤੇ ਅਵੋਇਡ ਕਰੋ ਨਾ ਪਾਓ ਬਸ ਫੇਰ ਉਹ ਸਾਂਬਰ ਇਡਲੀ ਨਾਲ ਖਾਓ ਬੜਾ ਟੇਸਟੀ ਲੱਗਣਗੇ
ਅੱਛਾ ਜੀ ਬੱਚੇ ਖੁਸ਼ ਹੋ ਕੇ ਖਾ ਲੈਣਗੇ ਨਾ
ਹਾਂਜੀ ਹਾਂਜੀ
ਠੀਕ ਹੈ ਭੈਣ ਜੀ
ਹਮ
ਤੇ ਹੋੋਰ ਭੂਆ ਜੀ ਇਸ ਤੋਂ ਇਲਾਵਾ ਕਿਹੜੀ ਕਿਹੜੀ ਡਿਸ਼ਜ਼ ਆਉਂਦੀ ਹੈ ਸਾਊਥ ਇੰਡੀਅਨ ਦੇ ਵਿੱਚ ਚ
ਡੋਸਾ ਵੀ ਆਉਂਦਾ ਹੈ ਡੋਸਾ ਵੀ ਸੂਜੀ ਦਾ ਵੀ ਬਨਦਾ ਹੈ। ਤੇ ਇੰਜ ਇੰਜ ਜਿਵੇਂ ਚਾਵਲ ਦਾ ਵੀ ਮਨਦਾ ਹੈ ਮਸ ਅਹ ਚਾਵਲ ਦਾ ਵੀ ਬਣਦਾ ਏ।
ਅੱਛਾ ਜੀ।
ਅ ਹਾਂ ਚਾਵਲ ਦੇ ਵਿੱਚ ਜਿਵੇਂ ਨਾ ਉਹ ਉਹ ਦਾਲ ਮਿਕਸ ਕਰ ਦਿੰਦੇ ਨੇਂ ਜੇ ਮਾਂਹ ਮਾਂਹ ਦਲੀ ਦਾਲ ਨੀ ਹੁੰਦੀ ਜਿਹੜੀ ਛਿੱਲੜ ਉਤਰੇ ਹੋਏ ਹੁੰਦੇ ਨੇ ਜਿਹੜੇ। ਹਾਂ ਉਹ ਓ ਉਹਨੂੰ ਭਿਜੋ ਕੇ ਰੱਖਦੋ। ਤੇ ਸਵੇਰੇ ਜਿਵੇਂ ਉਹਨੂੰ ਉਮ ਪੀਸ ਲਓ
ਹਮ-ਹਮ-ਹਮ-ਹਮ
ਹਾਂ
ਯਾਨੀ ਕਿ ਉਹਨੂੰ ਫੇਰ ਇੱਕ ਰਾਤ ਵਾਸਤੇ ਨਾਈਟ ਵਿੱਚ ਸੋਕ ਵੀ ਕਰਕੇ ਰੱਖਣਾ ਪੈਣਾ ਨਾ ਓਹਨੂੰ ਬੈਟਰ ਨੂੰ।
ਹਾਂ ਹਾਂਜੀ-ਹਾਂਜੀ ਤਾਂ ਹੀ ਉਹ ਫੁੱਲੇਗੀ ਨਾ ਤੇ ਤਾਂ ਹੀ ਉਹ ਸਹੀ ਹਮ
ਠੀਕ ਹੈ ਤੇ ਮੈਂ ਸੁਣਿਆ ਇੱਕ ਪੋਹਾ ਵੀ ਹੁੰ ਦਾ ਹੈ ਬੱਚੇ ਕਹਿੰਦੇ ਓਹ ਵੀ ਖੁਸ਼ ਹੋ ਕੇ ਖਾ ਖਾ ਲੈਂਦੇ ਨੇ ਪੋਹਾ ਉਹ ਕਿੱਦਾਂ ਬਨਾਉਂਦੇ ਨੇ ਕੁਛ ਪਤਾ ਹੈ ਤੁਹਾਨੂੰ।
ਹਾਂਜ ਜੀ ਹਾਂਜੀ ਪੋਹਾ ਵੀ ਇਹੀ ਏ ਜਿਵੇਂ ਚਿੜਵੈ ਬਨਦੇ ਨੇਂ। ਚਿਵੜੇ ਹੁੰਦੇ ਨੇਂ ਨਾ ਜਿਵੇਂ ਪੋਹਾ। ਕਹਿੰਦੇ ਹੁੰਦੇ ਚਿੜਬੜੇ ਕਹਿੰਦੇ ਨੇ ਸਾਡੇ ਪੰਜਾਬੀ ਵਿੱਚ ਤੇ ਹਾਂ ਇਹ ਪੈਕੇਟ ਮਿਲ ਜਾਂਦਾ ਬਜਾਰੋਂ ਬਸ ਇਹਨੂੰ ਪਿਆਜ ਟਮਾਟਰ ਇਹ ਤੁਸੀ ਕੱਟ ਲਓ। ਲੰਬੇ ਲੰਬੇ ਪਿਆਜ ਕੱਟ ਲਓ ਤੇ ਵਿੱਚ ਥੋੜ੍ਹੀ ਰਾਈ ਪਾ ਲੋ ਹਾਂ ਤੇ ਭੈ ਭੈਣ ਜੀ ਆਵਾਜ ਆਂਦੀ ਪ ਵੇ ਬੜੀ ਪਿੱਛੋ ਬੱਚਿਆਂ ਦੀ
ਨਹੀਂ-ਨਹੀਂ ਭੈਣ ਜੀ ਉਹ ਚਲੇ ਗਏ ਨੇ ਬੱਚੇ ਓਹ ਆਏ ਸੀ ਅੰਦਰ ਚਲੇ ਗਏ ਨੇਂ।
ਤੇ ਹ ਅਹ ਬਸ ਏਹੀ ਪਿਆਜ ਤੇ ਟਮਾਟਰ ਨ ਨੂੰ ਤੜਕਾ ਲਗਾ ਕੇ ਤੇ ਪੋਹੇ ਨੂੰ ਨਾ ਬਸ ਤੁਸੀ ਗਿੱਲਾ ਧੋ ਬਸ ਗਿੱਲਾ ਹੀ ਕਰਨਾ ਆ ਪਾਣੀ ਚ ਨੀ ਡਿੱਪ ਕਰਨਾ, ਫੇਰ ਤੇ ਸਾਰਾ ਉਹ ਹੋ ਜਾਏਗਾ, ਘੁਲ ਜੇਗਾ ਵੀ ਜਿਵੇਂ
ਠੀਕ
ਤੇ ਬਸ ਫੇਰ ਤੁਸੀਂ ਤੜਕਾ ਜਿਵੇਂ ਭੂਨ ਗਿਆ ਥੋੜਾ ਜਿਹਾ ਗਿੱਲਾ ਕਰਕੇ ਬਸ ਤੁਸੀਂ ਉਹਨੂੰ ਜਿਹੜਾ ਤੜਕਾ ਹੈ, ਉਹਦੇ ਵਿੱਚ ਪਾ ਕੇ ਬਸ ਮਿਕਸ ਕਰਲੋ। ਨਮਕ ਮਿਰਚ ਆਪਣੇ ਸਵਾਦ ਦੇ ਹਿਸਾਬ ਨਾਲ ਪਾ ਲੋ, ਹਾਂ ਕੜੀ ਪੱਤਾ ਵੀ ਤੁਸੀਂ ਪਾ ਸਕਦੇ ਹੋ ਤੇ ਵਿੱਚ ਮੂੰਗਫਲੀ ਦੀ ਗਿਰਿਆ ਹੁੰਦੀਆਂ ਨੇ ਉਹਨਾਂ ਨੂੰ ਵੀ ਤੁਸੀਂ
ਠੀਕ ਹੈ ਜੀ, ਠੀਕ ਹੈ ਤੇ ਇਹਦੇ ਵਿੱਚ ਹੋਰ ਵੀ ਕੁਛ ਪੈਂਦਾ
ਹੋਰ ਵੀ ਜਿਵੇਂ ਕਈ ਉਤੇ ਨਮਕੀਨ ਪਾ ਕੇ ਖਾਂਦੇ ਨੇ ਅਹ ਜਿਵੇਂ ਭੁਜੀਆ ਹੋ ਗਈ ਜਾਂ ਖੱਟੀ ਮਿੱਠੀ ਇੱਕ ਨਮਕੀਨ ਹੁੰਦੀ ਹੈ ਉਹ ਪਾ ਲੈਣ
ਹਾਂਜੀ- ਹਾਂਜੀ ਮਿਲਦੀ ਖੱਟੀ ਮਿੱਠੀ ਨਮਕੀਨ ਤਾਂ ਬਜ਼ਾਰੋ ਨਾ ਠੀਕ ਹੈ, ਤੇ ਤੁਸੀਂ ਬਣਾ ਕੇ ਦੇਖਿਆ ਹੋਇਆ। ਵਧੀਆ ਆਪ ਘਰੇ ਬਣਾਇਆ ਬੱਚਿਆਂ ਆਸਤੇ, ਬੱਚੇ ਖਾ ਲੈਂਦੇ ਨੇ ਨਾ ਖੁਸ਼ ਹੋ ਕੇ
ਹਾਂਜੀ -ਹਾਂਜੀ ਬੱਚੇ ਅਸੀਂ ਤੇ ਇਡਲੀ ਬਣਾਂਦੇ ਆਂ ਉਹ ਬੱਚੇ ਖਾ ਲੈਂਦੇ ਨੇ ਖੁਸ਼ ਹੋ ਕੇ, ਪੋਹਾ ਤੇ ਘੱਟ ਵੱਧ ਹੀ ਬਣਾਈ ਦਾ ਖਾਂਦੇ ਨੀ ਹੈਗੇ ਇੰਨਾ ਖੁਸ਼ ਹੋ ਕੇ ਸਾਂਬਰ ਬਣਦਾ ਏ ਤੇ ਅਸੀਂ ਇਡਲੀ ਬਣਾ ਲੈਣੇ ਆ
ਅੱਛਾ ਜੀ ਠੀਕ ਹੈ ਇਸ ਤੋਂ ਇਲਾਵਾ ਤਾਂ ਨੀ ਕੋਈ ਹੋਰ ਤੇ ਪਾਓ ਭਾਜੀ ਵੀ ਹੁੰਦੀ ਏ ਸਾਊਥ ਇੰਡੀਅਨ ਚ ਆਂਦੀ ਹੈ, ਪਾਓ ਭਾਜੀ
ਪਾਓ ਭਾਜੀ ਵੀ ਹਾਂ ਪਾਓ ਭਾਜੀ ਵੀ ਇਹਦੀ ਪਹਿਲੇ ਅਲੱਗ ਤੋਂ ਬਣਦੀ ਹੈ, ਅਹ ਪਾਓ ਭਾਜੀ ਜਿਹੜੀ ਹੁੰਦੀ ਹੈ ਉਹ ਬਨਾਨੀ ਪੈਂਦੀ ਹੈ, ਆਲੂ ਪੈਂਦੇ ਨੇ ਉਹਦੇ ਵਿੱਚ ਵੀ ਸਬਜ਼ੀਆਂ ਸੁਬਜੀਆਂ ਬੋਇਲ ਕਰਕੇ ਪੈਂਦੇ ਨੇ ਪੈ ਜਾਂਦੀਆਂ ਨੇ, ਹਾਂ ਤੇ ਬਸ ਉਹਨਾਂ ਨੂੰ ਤੁਸੀਂ ਮੈਸ਼ ਕਰ ਲਉ।
ਤੇ ਬਸ ਜਿਵੇਂ ਨੋਰਮਲੀ ਤੜਕਾ ਲਗਾਈ ਦਾ ਤੇ ਉਹ ਟਮਾਟਰ ਬਰੀਕ ਬਰੀਕ ਕਰਲੋ ਕੱਦੂਕਸ ਭਾਵੇ ਕਰ
ਠੀਕ, ਅੱਛਾ ਜੀ, ਠੀਕ। ਬਣਾ ਕੇ ਵੇਖਾਂਗੇ ਫਿਰ ਬੱਚਿਆਂ ਆਸਤੇ ਨਾ ਠੀਕ ਠੀਕ ਹੈ, ਭੈਣ ਜੀ ਸਤਿ ਸ੍ਰੀ ਅਕਾਲ ਜੀ